ਸਤਿ ਸ਼੍ਰੀ
ਸਤਿ ਸ਼੍ਰੀ ਅਕਾਲ ਜੀ
ਕਿੱਦਾਂ
ਵਧੀਆ ਜੀ ਤੁਸੀਂ ਸੁਣਾਓ
ਹੋਰ ਕੀ ਬਣਾਇਆ ਅੱਜ
ਕੁਛ ਨਹੀਂ
ਕੁਛ ਵੀ ਨੀ ਬਣਾਇਆ ਅੱਜ
ਕੁੱਛ ਖ਼ਾਸ ਨਹੀਂ ਬਣਾਇਆ
ਓਕੇ ਜੀ ਵੈਸੇ ਘੁੰਮਣ ਦੇ ਪਲੇਸ ਕੇੜੇ ਅੱਛੇ ਲੱਗਦੇ ਆ ਤੁਹਾਨੂੰ ਮਤਲਬ ਕਿ ਕੁਛ ਹਿਸਟ੍ਰੀਕਲ ਟਾਈਪ
ਅ ਮੈਨੂੰ ਵੈਸੇ ਤੇ ਮੇਰਾ ਮਨ ਹੈ ਗੋਆ ਜਾਣ ਦਾ ਮੈਨੂੰ ਗੋਆ ਬੋਤ ਅੱਛਾ ਲੱਗਦਾ ਮੈਂ ਇੱਕ ਵਾਰੀ ਗਈ ਸੀ
ਗੋਆ ਬੀਚ
ਹ ਗੋਆ ਦਾ ਮਤਲਬ ਬੀਚ ਸਮਜ ਲੋ ਕੁਛ ਵੀ ਗੋਆ ਮਤਲਬ ਪ੍ਰੋਪਰ ਗੋਆ ਹਾਂਜੀ ਬੀਚਿਸ ਤੇ ਕੁਛ ਵੀ ਨੀ ਰੱਖਿਆ ਹੈ ਹਾਂਜੀ ਮੈਂ ਇੱਕ ਵਾਰੀ ਗਈ ਸੀ ਬਸ ਟੂ ਥਊਜੈਂਡ ਸਿਕਸਟੀਨ ਆਫਟਰ ਮੈਰਿਜ ਉਸ ਤੋਂ ਬਾਦ ਲੱਗਿਆ ਨ ਚੱਕਰ ਮੈਨੂੰ ਬੋਤ ਪਸੰਦ ਆਇਆ ਸੀ ਉਦੋਂ
ਕਿੰਨਾ ਖਰਚਾ ਆ ਗਿਆ ਸੀ ਉਦੋਂ
ਆੜੋ ਨੂੰ ਹਸਬੈਂਡ ਨੇ ਕੀਤਾ ਸੀ ਖਰਚਾ ਨਹੀਂ ਉਹ ਦੱਸਦੇ ਨੀ ਮੈਨੂੰ
ਓਕੇ ਕੈਂਦੇ ਨ ਉਹ ਦੱਸਣਾ ਨੀ
ਉਹ ਕੈਂਦੇ ਕੀ ਕਰਨਾ ਜਾਣ ਕੇ
ਹਾਂ ਸੇਮ ਟੂ ਸੇਮ ਇਹੀ ਗੱਲ ਮੇਰੇ ਪਾਪਾ ਦੱਸਦੇ ਆ
ਹਮ ਪਰ ਪਤਾ ਹੋਣਾ ਚਾਈਦਾ ਐਲੀਸਟ ਨੌਲੇਜ ਹੁੰਦੀ ਕਿਉਂਕਿ ਜ ਤੁਸੀਂ ਪੁੱਛਿਆ ਤੇ
ਕੈਂਦੇ ਆ ਤੂੰ ਦੇਣੇ ਆ
ਹਾਂ ਸੇਮ
ਕੈਂਦੇ ਆ ਤੂੰ ਪੈਸੇ ਦੇ ਦੇਗਾ ਮਗਰ ਨਹੀਂ
ਗੱਲ ਉਹ ਨਹੀਂ ਹੁੰਦੀ ਗੱਲ ਹੁੰਦੀ ਕਿਜੇੜੀ ਨੋਲੇਜ ਹੋਣੀ ਚਾਹੀਦੀ ਹੈ ਕੱਲ ਨੂੰ ਕੋਈ ਪੁੱਛੇ ਸੀ ਇੰਨਾ ਪੈਕੇਜ ਐਨਾ ਖਰਚਾ ਚਾਹ ਮੈਂ ਸਿਰਫ ਨੌਲੇਜ ਸ ਪੁੱਛਦੀ ਹਾਂ
ਕੱਲ ਨੂੰ ਬੰਦੇ ਨੂੰ ਕੱਲੇ ਵੀ ਜਾਣਾ ਪੈ ਜਾਂਦਾ ਹੈ ਨਾ
ਨੀ ਕੱਲੇ ਤੇ ਨਹੀਂ ਜਾਣ ਵਾਲਾ ਹੈ ਸੀਨ ਉਹ ਬੋਇਜ਼ ਤੇ ਜਾ ਸਕਦੇ ਨੇ।
ਹਾਂਜੀ ਹਾਂਜੀ ਨਹੀਂ ਗਰਲਸ ਵੀ ਜਾ ਸਕਦੀਆਂ ਨੇ ਗਈਆਂ ਹੈਗੀਆਂ ਨੇ ਮਤਲਬ ਫਰੈਂਡ ਜਾ ਸਕਦੀਆਂ ਸਰਕਲ ਚ ਜਾਂਦੀਆਂ ਨੇ ਕਈ ਫਰੈਂਡਾਂ
ਅੱਛਾ ਹੋ ਸਕਦਾ ਨੇ ਵੀ ਮੈਂ ਤੇ ਕਦੇ ਗਈ ਨੀ।
ਫਰੈਂਡ ਸਰਕਲ ਚ ਕੋਲੇਜ ਫਰੈਂਡ ਸਰਕਲ ਚ ਵਗੈਰਾ ਕਦੇ ਨੀ ਗਏ।
ਨਹੀਂ ਨਹੀਂ 'ਮੇਰੀ ਫੈਮਿਲੀ ਅਲਾਓ ਨਹੀਂ ਕਰਦੀ।
ਫੈਮਲੀ ਤਾਂ ਕਿਸੇ ਦੀ ਅਲਾਓ ਨੀ ਕਰਦੀ।
ਹਾਂਜੀ ਬੋਅਜ਼ ਫਿਰ ਵੀ ਚਲੇ ਜਾਂਦੇ ਨੇ ਬੋਅਜ਼ ਨੂੰ ਨਹੀਂ ਕਹਿੰਦੇ ਗਰ੍ਲ੍ਸ ਨੂੰ ਨਹੀਂ ਪਰਮੀਸ਼ਨ ਮਿਲਦੀ।
ਅਸੀਂ ਤਾਂ ਐਵੇਂ ਕਹਿ ਕੇ ਜਾਈਦਾ ਆ ਰਹੇ ਹਾਂ ਬਸ ਪੰਜ ਮਿੰਟ ਦੋ ਗਲੀ ਚ ਮੋੜ ਤੇ ਖੜੇ ਆ ਬਸ।
ਹਾਂ ਮੋੜ ਤੇ ਦੋ ਘੰਟੇ ਤੱਕ ਨੀ ਆਉਂਦਾ ਮੇਰੇ ਹਸਬੈਂਡ ਬੈਂਡ ਦਾ ਵੀ ਸੇਮ ਹਾਲ ਹੈ ਬਸ ਮੈਂ ਆ ਗਿਆ ਗਲੀ ਵਿੱਚ ਉਹ ਇੱਕ ਘੰਟੇ ਟਾ ਨੀ ਦਸ ਮਿੰਟ ਚ ਆਇਆ ਬਸ ਮੈਂ। ਉਹ ਦਸ ਮਿੰਟ ਇੱਕ ਘੰਟੇ ਦੋ ਘੰਟੇ ਇੰਨਾ ਚੱਲਦੇ ਹੈ।
ਐਵੇਂ ਹੀ ਮਤਲਬ ਪਾਪਾ ਕਈ ਵਾਰ ਕਹਿੰਦੇ ਆ ਨਾ ਆ ਗਿਆ ਪੁੱਤਰ ਬਸ ਦਸ ਮਿੰਟ ਚ ਮੈਂ ਪਹਿਲਾਂ ਹੀ ਆਈਡੀਆ ਲਾ ਕੇ ਦੇਖ ਲੈ ਜਾਂਦਾ।
ਮੇਰੀ ਬੇਟੀ ਵੀ ਸੇਮ ਮੇਰੀ ਬੇਟੀ ਵੀ ਇਹੀ ਬੋਲਦੇ ਕਹਿੰਦੀ ਮੰਮਾ ਦਸ ਮਿੰਟ ਮਤਲਬ ਆਧਾ ਏਕ ਘੰਟਾ ਤੋਂ ਲੱਗੇਗਾ ਹੀ ਪਾਪਾ ਕੋ। ਨਹੀਂ ਉਹ ਪੂਰਾ ਇੱਕ ਘੰਟੇ ਬਾਅਦ ਹੀ ਆਉਂਦੇ ਨੇ।
ਹਾਂ ਹਾਂ ਬਸ ਐਵੇਂ ਹੀ ਹੈ ਮੰਮੀ ਕਹਿੰਦੀ ਹੈ ਨਾ ਨਾ ਖਾਣ ਦਾ ਲਿਆਓ ਕੁੱਛ ਤੇ ਮਤਲਬ ਪਾਪਾ ਕਹਿੰਦੇ ਆ ਲੱਗੇਗਾ ਮੈਨੂੰ ਪੰਦਰਾਂ ਕੁ ਮਿੰਟ ਲੱਗਣਗੇ। ਮੈਂ ਕਹਿੰਦਾ ਮੰਮੀ ਇੱਕ ਡੇਢ ਘੰਟਾ ਲੱਗੇਗਾ ਪਾਪ ਨੂੰ ਹਜੇ ਤੁਸੀਂ ਆਰਾਮ ਨਾਲ ਰੋਟੀ।
ਹਮ ਬਿਲਕੁਲ ਮੈਂ ਤੇ ਕੁਛ ਹੀ ਨੀ ਆ ਮੈਂ ਸਕੂਟੀ ਚੱਕ ਕਿ ਜੋ ਖਾਣਾ ਚਲੇ ਜਾਓ ਲੈਣ ਆਪੇ।
ਸੈਲਫ ਮਤਲਬ ਸੈਲਫ ਓ ਹੋ ਗਏ ਤੁਸੀਂ ਡਿਪੈਂਡ।
ਜੀ ਬਿਲਕੁਲ।
ਆਹ ਗੱਲ ਤਾਂ ਹੈਗੀ ਆ ਪਰ ਮੰਮੀ ਨੂੰ ਸਾਡੀ ਐਕਟੀਵਾ ਨਹੀਂ ਚਲਾਉਣੀ ਆਉਂਦੀ।
ਉਹੀ ਡਰੋਬੈਕ ਹੋ ਜਾਂਦਾ ਨਾ ਜਦੋਂ ਨਹੀਂ ਆਉਂਦੀ ਚਲਾਉਨੀ ਉਹਨਾਂ ਵਾਸਤੇ ਕਹਿੰਦੇ ਮੈਨੂੰ ਤੇ ਆਉਂਦੀ ਟੱਚ ਵੁਡ ਮੇਰੇ ਹਸਬੈਂਡ ਕਹਿੰਦੇ ਨੇ 'ਆਜਾ ਬਾਬੂ ਆਜਾ'। ਮੇਰੇ ਹਸਬੈਂਡ ਕਹਿੰਦੇ ਨੇ ਕਿ ਜੋ ਖਾਣਾ ਹੈ ਸਕੂਟੀ ਚੱਕ ਤੇ ਜਾ ਚਲ ਆਜਾ। ਚੂ ਚੂ ਆਜਾ।
ਵੈਸੇ ਟਚਵੁਡ ਕਹਿੰਦੇ ਕੀ ਨੂੰ ਆ ਮੈਂ ਅੱਜੇ ਤੱਕ ਟਚਵੁਡ ਦਾ ਨੀ ਮੀਨਿਗ ਸਮਝਿਆ।
ਟੱਚ ਵੁੱਡ ਮੀਨ ਵੁੱਡ ਨੂੰ ਟੱਚ ਕਰੋ ਜਦੋ ਸੇਮ ਚੀਜ਼ਾਂ ਬੋਲਦੇ ਨੇ। ਫੇਰ ਦੋ ਹਾਂਜੀ ਟੱਚ ਵੁਡ ਕਰਨਾ ਹਾਂਜੀ।
ਮਤਲਬ ਕਿਵੇਂ? ਨਹੀਂ ਮੈਨੂੰ' ਕਈ ਬੰਦੇ ਨੇ ਦੱਸਿਆ ਬਈ ਨਜ਼ਰ ਨਾ ਲੱਗੇ। ਤੁਸੀਂ ਮੈਨੂੰ ਉਲਟਾ ਦੱਸ ਰਹੇ ਹੋ
ਟੱਚਵੁਡ ਨਹੀਂ ਇਸ ਤਰ੍ਹਾਂ ਨਹੀਂ ਹੈ ਟੱਚਵੁਡ ਜਦੋਂ ਅਸੀਂ ਦੋ ਗੱਲਾਂ ਕ ਦੋ ਜਾਣੇ ਸੇਮ ਗੱਲ ਬੋਲੀਏ। ਤੇ ਉਹ ਲੱਕੜ ਨੂੰ ਟੱਚ ਕਰੀਏ ਉ ਟੱਚਵੁਡ ਦੈਟਸ ਇਟ
ਨਹੀਂ ਲੱਕੜ ਨਹੀਂ ਹੈਗੀ ਆਲੇ ਦੁਆਲੇ ਨਾ।
ਤੇ ਫੇਰ ਸਿਰ ਨੂੰ ਸਿਰ ਨੂੰ ਟੱਚ ਕਰਕੇ ਕਰ ਲੋਂ ਹੇਅਰਸ ਨੂੰ ਟੱਚ ਕਰਕੇ ਟੱਚ ਵੁਡ ਕਰ ਲੈਂਦੇ ਕਈ। ਹਾਂਜੀ।
ਓਕੇ ਜੀ ਕਰਦੇ ਦੇ ਦਿੱਤਾ ਤੇ ਮੈਂ ਹੈਡ ਟੱਚ ਕੋਈ ਨੀ ਜੀ ਵੈਸੇ। ਕਈ ਬੰਦੇ ਨੇ ਮੈਨੂੰ ਦੱਸਿਆ ਕਿ ਬਈ ਨਜ਼ਰ ਨਾ ਲੱਗੇ।
ਪਤਾ ਨਹੀਂ। ਮੈਨੂੰ ਉਹ ਚੀਜ਼ ਦਾ ਨੌਲੇਜ ਨਹੀਂ ਮੈਂ ਜ਼ਿਆਦਾ ਵਹਿਮ ਚ ਪੈਂਦੀ ਘੱਟ ਹੀ ਆਂ ਮੈਨੂੰ ਇਸ ਲਿਏ ਪਤਾ ਨਹੀਂ
ਮਤਲਬ ਮੈਂ ਵਹਿਮ ਚ ਪਾ ਰਿਹਾ।
ਨਹੀਂ ਮਤਲਬ ਮੈਂ ਵਹਿਮ ਵਾਲੀ ਗੱਲਾਂ ਨੀ ਕਰਦੀ ਨਾ ਮੈਂ ਬਿਲੀਵ ਕਰਦੀ ਕੋਈ ਚੀਜ਼ ਨੂੰ। ਬਸ ਵਾਹਿਗੁਰੂ ਜੀ
ਨਹੀਂ ਕਈ ਮਤਲਬ ਕਈ ਕਹਿੰਦੇ ਆ ਨਾ ਬਈ ਚੱਪਲ ਪੁੱਠੀ ਹੋਵੇ ਤਾਂ ਲੜਾਈ ਹੁੰਦੀ ਐ। ਕਈ ਚੀਜ਼ਾਂ ਨੇ।
ਹੁੰਦਾ ਅੱਜ ਕੱਲ ਤੇ ਰੀਲਜ਼ ਵੀ ਕਿੰਨੇ ਬਣਦੇ ਦੇਖੀ ਦੀਆਂ ਇੰਟਾਗ੍ਰਾਮ ਤੇ ਉਹ ਬੜੇ ਰੀਲਜ਼ ਆਂਦੇ। ਕੁਛ ਨੀ ਹੁੰਦਾ।
ਨਹੀਂ ਮੈਂ ਮੰਮੀ ਪਾਪਾ ਬੈਠੇ ਹੁੰਦੇ ਆ ਨਾ ਕਈ ਵਾਰ ਮੈਂ ਚੱਪਲ ਉਲਟੀ ਕਰਦਾ ਮੈਂ ਕਿਹਾ ਲੜੋ। ਕੀ ਕਹ ਕਹਿੰਦੇ ਆ ਕੀ ਕਰ ਰਿਹਾ ਉਹ ਮਤਲਬ ਕਹਿੰਦੇ ਆ ਨਾ
ਹਮ ਉਹ ਇਸ ਲਈ ਕਿਉਂਕਿ ਚੱਪਲ ਅਨਟਾਈਡੀ ਲੱਗਦੀ ਏ। ਇਹ ਰੀਜ਼ਨ ਹੋ ਸਕਦੈ ਕਿ ਬੋਲਦੇ ਲੋਕ ਬਟ ਉਸਦਾ ਕੋਈ ਰੀਜਨ ਨਹੀਂ। ਸਾਡੇ ਕਈ ਕਹਿੰਦੇ ਨੇ ਇਥੇ ਨੇ ਝਾੜੂ ਮਾਰ ਤੇ ਇਹ ਦੇਰ ਨੂੰ ਝਾੜੂ ਨੀ ਲੈ ਕੇ ਆਣਾ ਨਹੀਂ ਨਹੀਂ ਮੈਂ ਤੇ ਵੀ ਮੰਨ ਲੋ ਪਰ ਮੈਂ ਤੇ ਕਰਦੀ ਵੀ ਕੰਮ ਵਾਲੀ ਕਰਦੀ ਹੈ। ਬਟ ਜਿਦਾਂ ਕਹਿੰਦੇ ਇਹ ਡੇ ਨੂੰ ਝਾੜੂ ਨੀ ਲੈ ਕੇ ਆਣੇ ਨੇ ਮਤਲਬ ਕਿ ਹੋਰ ਥ੍ਰਸਡੇ ਨੂੰ ਕੱਪੜੇ ਨੀ ਧੋਣੇ ਜਿੱਦਾਂ ਸਾਡੇ ਇੱਥੇ ਕਰਦੇ ਨੇ ਬਟ ਮੈਂ ਇਹ ਚੀਜ਼ਾਂ ਨੂੰ ਬਿਲੀਵ ਨੀ ਕਰਦੀ ਇਸ ਦਿਨ ਹੈਂਡ ਵਾਸ਼ ਨਹੀਂ ਕਰਨਾ ਏ ਇਸ ਦਿਨ ਇਹ ਨੀ ਕਰਨਾ ਏ ਮੈਂ
ਨਹੀਂ ਧੋਣੇ ਇਹ ਦਿਨ
ਮੈਂ ਧੋ ਲੈਨੀ ਹਾਂ ਮੈਂ ਸਭ ਕਰ ਦਿੰਦੀ ਹਾਂ ਸਭ ਦਿਨ ਸਭ ਦਿਨ ਬਾਬਾ
ਮਤਲਬ ਮੈਂ ਵੀ ਮਤਲਬ ਹਾਂ ਉਲਟਾ ਹੀ ਚੱਲਦਾ ਮੈਂ ਵੀ ਕਹਿੰਦੇ ਆ ਨਾ ਮੰਗਲਵਾਰ ਨੂੰ ਬਾਲ ਨਹੀਂ ਕਟਵਾਂਦੇ ਮੈਂ ਕਟਵਾ ਕੇ ਹੀ ਆਂਦਾ ਜਾਣ ਕੇ
ਅੱਛਾ ਤੁਸੀਂ ਸਿੱਖ ਫੈਮਿਲੀ ਨੂੰ ਸਰਦਾਰ
ਨਹੀਂ ਨਹੀਂ ਨਹੀਂ ਅਸੀਂ ਆ ਮੋਨੇ
ਓਕੇ ਓਕੇ ਠੀਕ ਹੈ
ਹਿੰਦੂ ਹੀ ਪਰ ਜੁੜਾ ਜਾੜਾ ਨਹੀਂ ਰੱਖਿਆ।
ਓਕੇ ਓਕੇ
ਹਾਂਜੀ ਪੱਗ ਪੁੱਗ ਨੀ ਰੱਖੀ
ਨੀ ਮੈਂ ਤੇ ਹੈਂਡ ਵੋਸ਼ ਕਰ ਲੈਂਨੀ ਆਂ ਟਿਊਸਡੇ ਸੈਟਰਡੇ ਥ੍ਰਸਡੇ ਨੀ ਕਰਦੀ ਉਹ ਥੋੜਾ ਵਹਿਮ ਕਰਨੀ ਆ ਮੈਂ ਬਟ ਪਾਪ ਥ੍ਰਸਡੇ ਦਾ ਕਰਦੇ ਨੇ। ਮੇਰਾ ਬ੍ਰਦਰ ਹੈ ਤੇ ਮੈਂ ਨੀ ਚਾਹੰਦੀ ਬੀ ਧੋਵਾਂ ਤੇ ਮੇਰੇ ਬ੍ਰਦਰ ਕੋਈ ਪ੍ਰੋਬਲਮ ਆਏ ਬਸ ਉਹ ਚੀਜ਼ ਅਦਰਵਾਈਜ਼ ਮੈਂ ਬਾਕੀ ਡੇਜ਼ ਨੀ ਬਿਲੀਵ ਕਰਦੀ। ਨੇਲਜ਼ ਵੀ ਕੱਟ ਕਰ ਲਿੰਦੇ ਪਤਾ ਨੀ ਐਸਾ ਸੁਣਿਆ ਹੈ ਕਿ ਹਾਂ ਕਿ ਵੀਰਵਾਰ ਵੀ ਵੀਰਾਂ ਦਾ ਵਾਰ ਹੁੰਦਾ ਏ ਤੇ ਵੀਰਾਂ ਤੇ ਕੋਈ ਕਸ਼ਟ ਨਾ ਆਵੇ।
ਮਤਲਬ ਹਾਂ ਤੁਸੀਂ ਨਾ ਮਤਲਬ ਬਹੁਤ ਜ਼ਿਆਦਾ ਮਤਲਬ ਬ੍ਰਦਰ ਦਾ ਬਹੁਤ ਜ਼ਿਆਦਾ ਸੋਚਦੇ ਹੋ।
ਮੇਰਾ ਭਰਾ ਮੇਰੀ ਜਾਨ ਐ।
ਉਹੀ ਤਾਂ ਕਹਿ ਰਿਹਾ ਵਾਂ ਬ੍ਰਦਰ ਦਾ ਬਹੁਤ ਜ਼ਿਆਦਾ ਸੋਚਦੇ ਹੋ।
ਉਹ ਮੇਰਾ ਵੀ ਨਾਲ ਬਹੁਤ ਪਿਆਰ ਕਰਦੈ ਮੈਂ ਉਹਦੇ ਨਾਲ ਬਹੁਤ ਪਿਆਰ ਕਰਦੀ ਹਾਂ।
ਹਾਂਜੀ ਹੋਣਾ ਵੀ ਇਹੀ ਚਾਹੀਦੈ ਭੈਣ ਭਰਾ ਚ ਤਾਂ
ਬਿਲਕੁਲ
ਮੇਰੀ ਭੈਣਾਂ ਨੇ ਕਈ ਮਤਲਬ ਗੱਲ ਨੀ ਹੁੰਦੀ ਮੇਰੀ ਕਈ ਮਤਲਬ ਹੁੰਦੀ ਆ ਸਾਲ ਡੇਢ ਸਾਲ ਬਾਅਦ ਮਹੀਨੇ ਦੋ ਮਹੀਨੇ ਕਈ ਵਾਰ ਹੋ ਜਾਂਦਾ, ਹਾਂਜੀ- ਹਾਂਜੀ ਪੈਟਲੈਵਰ
ਅੱਛਾ ਹੈ ਤੁਹਾਡੇ ਕੋਲ ਡੋਗ ਵਗੈਰਾ ਕੋਈ
ਹਾਂਜੀ- ਹਾਂਜੀ ਡੋਗ ਮਤਲਬ ਮੈਂ ਉਹ ਨੀ ਰੱਖਿਆ, ਸ਼ਿਟ ਜੂ ਵਗੈਰਾ ਨੀ ਰੱਖਿਆ
ਹਾਂ ਬੜ ਮੇਰੇ ਕੋਲ ਸ਼ਿਟ ਜੂ ਹੈ
ਹਾਂ ਹਾਂ ਮੈਂ ਜਦੋਂ ਬੋਲਿਆ ਨਾ ਤੁਸੀਂ ਆਜਚ ਅੱਛਾ ਐਵੇਂ ਕਰ ਰਹੇ ਸੀ ਤੁਸੀਂ ਮੈਂ ਉਦੋਂ ਸਮਝ ਗਿਆ ਸੀ ਕਿਹੜੀ ਬਰੀਡ ਹੈ ਕਿਹੜੀ ਨਹੀਂ
ਔਖੇ
ਮਾਈੰਡ ਲਾ ਲਿਆ ਸੀ, ਜੋ ਇੰਨੇ ਪਿਆਰ ਨਾਲ ਆ ਗਿਆ
ਨਹੀ ਹਮ
ਮੇਰੇ ਵਾਲੇ ਨੂੰ ਤਾਂ ਮੈਂ ਦਸ ਵਾਰ ਗਾਲਾ ਕੱਢਾ ਨਾ ਉਹ ਇੱਧਰ ਆ ਇੱਧਰ ਆ ਫੇਰ ਆਉਂਦਾ ਆ ਉਹ
ਨਹੀਂ, ਤੁਹਾਡਾ ਕਿਹੜਾ
ਉਹ ਮੇਰੇ ਵਾਲਾ ਹੈਗਾ ਜੀ ਡੋ ਡੋਗੋ ਅਰਜਨਟੀਨੋ
ਮੈਨੂੰ ਨੀ ਪਤਾ ਇਸ ਬਾਰੇ, ਅਸੀ ਵਾਈਟ ਵਿੱਚ ਬਲੈਕ ਡੋਟਸ ਉਹ ਤੇ ਨੀ ਨਹੀਂ
ਐ ਵੋ ਲੰਬਾ ਜਿਹਾ ਹੁੰਦਾ ਜਿਹੜਾ, ਉਚਾ ਜਿਹਾ ਕੰਨ ਕੱਟੇ ਪਿਟਬੁਲ ਜਿਹੇ ਟਾਈਪ
ਪਤਾ ਨਹੀਂ ਮੈਨੂੰ ਦੇਖਿਆ ਕਦੀ ਮਤਲਬ ਦੇਖਿਆ ਹੈਗਾ ਆਪਾਂ ਇਹ ਬ੍ਰਿਡ ਦੀ ਜ਼ਿਆਦਾ ਨੌਲੇਜ ਨਹੀਂ ਹੈਗੀ ਹਾਂਜੀ
ਹਾਂਜੀ, ਜਾਂ ਮੈਂ ਫੋਟੋ ਹੀ ਭੇਜ ਦਾਂਗਾ ਮਤਲਬ ਟਾਈਮ ਵੇਸਟ ਨੀ ਕਰਨਾ ਤੁਹਾਡਾ
ਹਾਂ ਹਾਂਜੀ ਹਮ ਬਿਜੀ ਨੀ ਮੈਂ ਤੇ ਫਰੀ ਹੁੰਦੀ ਸਾਰਾ ਦਿਨ ਮੈਂ ਕਿਹੜਾ ਕੋਈ ਕੰਮ ਕਰਨਾ ਹੁੰਦਾ
ਓਕੇ ਜੀ
ਹਾਂਜੀ ਤੇ ਬਸ ਸਭ ਚਲੋ ਵਧੀਆ ਤੇ ਮੈਂ ਤੇ
ਦੱਸਿਆ ਨੀ ਤੁਸੀਂ ਮੈਨੂੰ ਗੋਆ ਦੇ ਇਲਾਵਾ ਕਿਹੜਾ ਲੱਗਦਾ ਸ਼ਹਿਰ ਬੜੀਆ
ਉਹ ਉੱਥੇ ਮੈਂ ਹੋਰ ਕਿਤੇ ਗਈ ਵੀ ਨੀ ਹਾਲੇ ਤੱਕ
ਵੈਸੇ ਮੈਂ ਸੁਣਿਆ ਸਵਿਜਰਲੈਂਡ ਜ਼ਿਆਦਾ ਵੱਡੀਆ ਨੇ
ਕੀ ਚੀਜ ਸਵਿਟਜ਼ਰਲੈਂਡ ਹਮ ਹਾਂਜੀ ਦੇਖਿਆ ਤੇ ਹੈ ਉਹ ਬਾਹਰਲੇ ਸਾਰੇ ਦੇਸ਼ ਵਧੀਆ ਹੁੰਦੇ ਹੈ
ਹਾਂਜੀ ਹਾਂ
ਨੈੱਟ ਵਿੱਚ ਬੜਾ ਕੁਝ ਦਿਖਾਉਂਦੇ ਨੇ ਉਹ ਦਿਖਾਉਂਦੇ ਨੇ ਉਹ ਡਲਰੋਜ਼ੀ ਬੜਾ ਵਧੀਆ ਤੇ ਕਿੰਨਾ ਕ ਵਧੀਆ ਐਵੇ ਸੜੇ ਜਿਹੇ ਬਰਫ਼ ਤੇ ਪਹਾੜ ਪਕੂੜ ਤੇ ਕੁੱਛ ਵੀ ਨਹੀਂ ਉਚਾਈਆਂ ਐਡੀਟਿੰਗ ਐਡੀਟਿੰਗ ਕਰਕੇ ਪਾ ਦਿੰਦੇ ਨੇ ਨਾ ਟੂਰ ਲੋਕ
ਹਾਂਜੀ- ਹਾਂਜੀ
ਹਮ ਬਾਕੀ ਫੋਰਨ ਕੰਟਰੀ ਦੇ ਸਭ ਸੋਹਣੇ ਹੀ ਹੁੰਦੇ ਨੇ, ਇੰਡੀਆ ਹੀ ਥੋੜ੍ਹਾ ਹੋ ਜਾਂਦਾ ਗੜਬੜ, ਲੋਕੀ ਕਰ ਜਾਂਦੇ ਨੇ
ਮਤਲਬ ਸਸਤੇ ਟਾਈਪ
ਆਹ ਲੋਕੀ ਆਪੇ ਖ਼ਰਾਬ ਕਰਦੇ ਆ ਆਪਣਾ ਦੇਸ਼
ਆਹ ਭਈਆਂ ਨੇ ਕਰਤਾ ਖਰਾਬ ਇਹ ਖਾ ਕੇ ਗੁ ਗੁਟਕਾ ਨਾ ਦਿਲਬਾਗ ਮਾਰ ਕੇ ਪਿਚਕਾਰੀ ਸ਼ੂ ਇੱਧਰ ਵੀ ਪਿਚਕਾਰੀ ਉੱਧਰ ਵੀ ਪਿਚਕਾਰੀ
ਹਮ, ਇਹ ਨਾ ਲੋਕੀ ਬਾਹਰ ਪੈਂਦੇ ਨੇ ਫਾਈਨ ਮੇ ਨਾ ਬਾਹਰ ਦੀ ਸਰਕਾਰ ਵ-
ਹਾਂ ਉੱਧਰ ਮੈਂ ਕਹਿ ਰਿਹਾ, ਤੁਸੀਂ ਕਰੋਗੇ ਨਾ ਮਤਲਬ ਕੁਛ ਵੀ ਉਲਟਾ ਕਾਮ ਜਾਂ ਥੁੱਕ ਥੱਕ। ਕ ਕੁਛ ਵੀ ਦੋਗੇ ਉੱਧਰ ਸਾਥ ਹੀ ਫਾਈਨ ਹੈ ਤੁਹਾਨੂੰ ਕੋਈ ਨੀ ਵੇਖ ਰਿਹਾ ਤਾਂ ਵੀ ਤੁਹਾਨੂੰ ਫਾਈਨ ਲੱਗੇਗਾ
ਹਾਂਜੀ ਕੈਮਰਾ ਸਿਰਜਗਾਉਂਦੇ ਨੇ ਨਾ
ਕੈਮਰੇਜ਼ ਮਤਲਬ ਤੁਸੀਂ ਸੋਚ ਰਹੇ ਹੋ ਨਾ ਸਿਗਨਲ ਤੇ ਕੋਈ ਨੀ ਖੜਿਆ ਤੁਸੀਂ ਸਿਗਨਲ ਟਪ ਪੋਵੇ ਨਾਲ ਹੀ ਪਿੱਛੇ ਲੱਗ ਜਾਏਗੀ ਜਿਪਸੀਆਂ
ਹਾਂਜੀ
ਇੱਧਰ ਤਾਂ ਦਿਨ ਦਿਹਾੜੇ ਪੁਲਸੀਏ ਖੜੇ ਹੁੰਦੇ ਆ ਸਾਹਮਣੇ ਹੀ ਲੰਘੋ ਕੋਈ ਦਿੱਕਤ ਨਹੀਂੀ ਜਿਹੜਾ ਫੜਿਆ ਗਿਆ ਉਦੋਂ ਉਹਨੂੰ ਰਗੜ ਦੇਣਗੇ ਜਿਹੜਾ ਨਹੀਂ ਫੜਿਆ ਗਿਆ ਉਹਨੂੰ ਛੱਡ ਦੇਣਗੇ
ਆਹੀ ਗੱਲ ਹੈ ਜੀ ਬਸ ਇਹਹ ਜਿਹੜੀ ਹੈਗੀ ਆ ਤੁਹਾਡੀ ਸ਼ੀਡ ਜੌ ਫੀ ਮੇਲ ਹੈ ਆ ਮੇਲ ਫੀਮੇਲ ਮੇਲ
ਹਾਂਜੀ
ਨਹੀਂ ਮੈਂ ਕਿਹਾ ਫੀਮੇਲ ਹੁੰਦੀ ਮੈਨੂੰ ਇੱਕ ਦੇਣਾ ਬ
ਨਹੀਂ ਨਹੀਂ ਫੀਮੇਲ ਨਹੀਂ ਹੈ ਮੇਲ ਹੈ
ਕਿੰਨੇ ਅਹ ਕਿੰਨੇ ਦਾ ਲੈ ਕੇ ਆਏ ਸੀ
ਯਾਦ ਨੀ ਮੈਨੂੰ ਹਸਬੈਂਡ ਲੈ ਕੇ ਆਏ ਸੀ
ਹੁਣ ਐ ਸੱਤ ਅੱਠ ਹਜ਼ਾਰ ਰੁਪਏ ਦਾ ਇਹ ਜ਼ਿਆਦਾ ਦਾ
ਨਹੀਂ ਨਹੀਂ ਕੋਸਟਲੀ ਹੈ ਇ ਥਿੰਕ ਨਈਂਨਟੀਂਨ ਥੋਸੰਡ ਦਾ ਲਿੱਤਾ ਸੀ
ਨਾਈਨਟੀਨ ਥਾਊਜੈਂਡ ਨਹੀਂ ਨਹੀਂ ਐਨੀ ਉਹ ਨਹੀਂੀ ਹੈਗੀ ਇਹਨਾਂ ਦੀ ਉਹ ਕਿੱਧਰ ਰਹਿੰਦੇ ਹੋ ਤੁਸੀਂ ਚੰਡੀਗੜ੍ਹ ਤਾਈ
ਨਈ ਨਈ, ਹੁਨ ਰੇਟ ਘੱਟ ਗਏ ਨੇ ਜਦੋ ਅਸੀ ਨਵਾਂ ਨਵਾਂ ਲਿਤਾ ਸੀ ਨਾ ਸਾਡੇ ਪਠਾਨਕੋਟ
ਅੱਛਾ ਅੱਛਾ ਅੱਛਾ ਅੱਛਾ, ਸਮਝ ਗੇਆ ਮੈ, ਸਮਝ ਗਿਆ ਓਦੋ ਨਾ ਨਵੀ ਨਵੀ ਗੱਡੀ ਲਾਂਚ ਹੋਈ ਸੀ।
ਹਾਂਜੀ, ਓਦੋ ਲਿੱਤਾ ਸੀ ਮੇਰੇ ਇੱਕ ਸਿਸਟਰ ਨੇ ਲਿਤਾ ਸੀ, ਓਨੇ ਤੇ ਲਿੱਤਾ ਸੀ ਅਹ ਫਿਫਟੀਨ ਦਾ ਸ਼ੈਦ, ਟੈਨ, ਟਵੈਲਵ ਫਿਫਟੀਨ ਦੇ ਆਸ ਪਾਸ ਦਿੱਤਾ ਸੀ ਉਨੇ।
ਹਾਂਜੀ, ਮੈਂ ਵੀ ਲੈ ਕੇ ਆਇਆ ਸੀ ਨਾ ਆ ਚੰਡੀਗੜ੍ਹ ਤੋ ਲੈ ਕੇ ਆਇਆ, ਏਧਰ ਤਾਂ ਮਿਲੀ ਨੀ। ਮੈਂ ਕੈ‍ ਰੇਆ ਥਰਟੀ ਫਾਈਵ ਥਾਉਜੈਂਡਸ ਦੀ ਲੈ ਕੇ ਆਇਆ ਸੀ ਮੈ।
ਥ੍ਰੀ ਫਾਈਵ ਥਾਉਜੈਂਡ ਯਾ ਹੰਡਰੇਡ?
ਥਾਊਜੈਂਡਸ।
ਤੇ ਫੇਰ ਮੇਰੇ ਤਾਂ ਫੇਰ ਸਸਤੀ ਪੇਆ ਨਾਈਨਟੀਨ ਦਾ। ਮੈਨੂੰ ਤਾ ਫੇਰ ਨਾਈਨਟੀਨ ਥਾਊਜੈਂਡ ਦਾ ਪੇਆ।
ਐਦੇ ਚ ਓਰ ਉਦੇ ਚ ਜਮੀਨ ਆਸਮਾਨ ਦਾ ਫਰਕ ਐ, ਐਦੇ ਚ ਤੇ, ਅ ਮੇਰੇ ਵਾਲੇ ਜੇ ਨਾ ਚਾਰ ਮਿਲਾ ਕੇ
ਮੈਂ ਸੋਚੇਆ ਸ਼ਿਜੂ ਬੋਲ ਰ ਓ, ਸੋਰੀ
ਸਿਤਜੂ ਨੀ ਬੋਲ ਰੇਆ ਮੈ।
ਅੱਛਾ ਆਪਣਾ, ਅੱਛਾ ਹਾਂਜੀ, ਹਰ ਏਕ ਬੀਟ ਦੀ ਅਲੱਗ ਪ੍ਰਾਈਜ ਹੁੰਦੇ ਨੇ, ਠੀਕ ਐ, ਠੀਕ ਐ।
ਜੇੜਾ ਹੈਗਾ ਛਿ੍ਜੂ ਏਧਰ ਮਿਲ ਜਾਂਦਾ ਸਾਡੇ ਏਰੀਏ ਚ ਨਾ, ਅਹ ਸਤ ਅੱਠ, ਸੱਤ ਅੱਠ, ਸੱਤ ਅੱਠ ਹਜਾਰ ਵਿੱਚ ਵਦੀਆ ਬ ਚਾ ਮਿਲ ਜਾਂਦਾ, ਨਈ ਨਈ ਐਵੇਂ ਨਾ ਕਹੋ ਹਰਿਆਣਾ ਸਸ ਹਰਿਆਣੇ ਚੇ ਨਾ, ਮਤਲਬ ਹਰ ਚੀਜ ਦੀ ਵੈਲਯੁ ਵੈਲਯੁਬਲ ਪ੍ਰਾਈਜ ਨਾਲ ਹੀ ਮਿਲਦੀ ਐ।
ਹਾਂ ਓਹੀ ਨਾ ਸਸਤਾ ਏ, ਓਹੀ ਤੇ ਮੈ ਕੈ ਰਈ ਆ।
ਹਾਂਜੀ, ਹਾਂਜੀ, ਜਿੰਨਾ ਮਤਲਬ ਹੁੰਦਾ ਨਾ ਓਦਾ ਪ੍ਰਾਈਜ਼, ਓਨਾ ਹੀ ਮਿਲਦੈ।
ਹਾਂਜੀ।
ਅਬ ਵਗੈਰਾ ਸਾਈਡ ਹੁੰਦੀ ਜ਼ਾਰ ਦੀ ਚੀਜ਼ ਐ, ਚਿਪਕਾ ਦੋ ਦੀ ਦਿੰਦੇ ਆ। ਆਹੀ ਹੈ ਨਾ, ਮੈ ਵੇਖੇਆ ਮੈ ਕਈ ਵਾਰ ਨਾ ਗਿਆ ਓ
ਸਸ਼੍ਰੀਕਾਲ।